ਹੋਰ ਕੀ ਹਾਲ। ਹੈ
ਬਸ ਵਧੀਆ ਤੁਸੀਂ ਸੁਣਾਓ?
ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ?
ਕੁਛ ਨਹੀ ਕਰਦੇ ਕੰਮ ਹੁਣ ਰਾਤ ਦੀ ਤਿਆਰੀ ਹੈ।
ਕੰਮ ਹੀ ਨਹੀਂ ਮੁੱਕਦੇ ਹੈਗੇ। ਮੈਂ ਵੀ ਸੋਚ ਰਹੀ ਸੀ ਫੋਨ ਕਰਾਂ। ਹਾਂਜੀ।
ਅੱਛਾ ਕੀਤਾ।
ਵਧੀਆ, ਹੋਰ ਮੈਂ ਵੀ ਕੰ ਦਿਨ ਤੋਂ ਸੋਚਦੇ ਸੀ ਫੋਨ ਕਰਾਂ ਫੋਨ ਕਰਾਂ ਹੋ ਹੀ ਨੀ ਬਣਦੀ ਸੀ ਗੱਲ ਕਦੀ ਇਹ ਕਰਲੋ ਕਦੀ ਉਹ ਕਰਲੋ ਯਾਦ ਨੀ ਰਹਿੰਦਾ ਫਿਰ। ਹੋਰ, ਮੈਂ ਪੁੱਛਣਾ ਸੀ ਤੁਸੀਂ ਹਾਂ। ਵੈਜ ਬਰਿਆਨੀ ਕਿਵੇਂ ਬਣਾਉਂਦੇ ਹੋ?
ਵੈਜ ਤੇ ਮੈਂ ਘੱਟ ਬਣਾਣੀ ਆ, ਨੋਨ ਵੈਜ ਜ਼ਿਆਦਾ ਬਣਦੀ ਸਾਡੇ। ਵੈਜ ਵੀ ਹਾਂ, ਤੁਹਾਡੇ ਖਾਂਦੇ ਘਰ ਨੋਨ ਵੈਜ ਕਿ ਨਹੀਂ?
ਨਹੀਂ ਨੋਨ ਵੈਜ ਨੀ ਸਾਰੇ ਵੈੱਜ ਹੈਗੇ ਆ।
ਅੱਛਾ ਸਾਰੇ ਵੈਜ ਆਹ ਮੈਨੂੰ ਵੈਜ ਵੀ ਆਉਂਦੀ। ਬਣਾਣੀ, ਵੈਜ ਵੀ ਬਣਾਨੀ ਆ ਮੈਂ ਹਾਂ। ਕੁਛ ਨੀ ਖਾਸ ਜ਼ਿਆਦਾ ਵੈਜ ਤੇ ਬਹੁਤ ਈਜ਼ੀ ਨੋਨ ਵੈਜ ਇਸ ਫੇਰ ਵੀ ਤੁਹਾਨੂੰ ਬੜਾ ਕੰਮ ਕਰਨਾ ਪੈਂਦਾ। ਵੈਜ ਤੇ ਈਜ਼ੀ ਹੈਗੀ ਹਾਂ।
ਵੈੱਜ ਖਾਂਦੇ ਆ ਮੇਰੇ ਦੇਵਰ ਖਾਂਦੇ ਆ ਬਸ। ਨੋਨ ਵੈਜ, ਵੈਜ ਸਾਰੇ ਖਾਂਦੇ ਨੇ।
ਅੱਛਾ ਅੱਛਾ ਸਾਡੇ ਕੀ ਅ ਵੈਜ ਇਸ ਤੇ ਤੁਹਾਨੂੰ ਦੇਖੋ ਸਾਰੀ ਵੈਜ। ਟੇਬਲਸ ਲੈਣੀਆਂ ਨੇ ਜਿਹੜੀਆਂ- ਜਿਹੜੀਆਂ ਤੁਹਾਨੂੰ ਪਸੰਦ ਨੇ ਸਬਜ਼ੀਆਂ। ਜਿਵੇਂ ਮੈਂ ਤੇ ਗੋਭੀ, ਗਾਜਰ, ਮਟਰ ਐ ਸਭ ਲੈ ਲੈਣੀ ਆ ਹਾਂ। ਇਹਨਾਂ ਨੂੰ ਮੈਰੀਨੇਟ ਕਰਕੇ ਇਹਨਾਂ ਨੂੰ ਮੈਰੀਨੇਟ ਕਰਕੇ ਰੱਖਣਾ ਹੁੰਦਾ।
ਠੀਕ ਹੈਏ।
ਹਾਂ, ਦਹੀਂ ਲੈ ਕੇ ਨਮਕ, ਹਲਦੀ, ਲਾਲ ਮਿਰਚ। ਤੇ ਹੋਰ ਅਦਰਕ ਹਾਂ, ਅਦਰਕ, ਲਸਣ ਦਾ ਪੇਸਟ। ਇਹਨਾਂ ਨੂੰ ਲੈ ਕੇ ਔਰ ਸਾਰਿਆਂ ਨੂੰ ਸਬਜ਼ੀਆਂ ਨੂੰ ਧੋ ਕੇ ਉਬਾਲ ਕੇ ਹਲਕਾ ਹਲਕਾ ਜਿਹਾ। ਤੇ ਦਹੀਂ ਵਗੈਰਾ ਉਹ ਲਗਾ ਕੇ ਮੈਰੀਨੇਟ ਕਰ ਦੋ। ਤੇ ਇਹਨੂੰ ਰੱਖ ਦੋ ਅੱਧੇ ਪੌਣੇ ਘੰਟੇ ਵਾਸਤੇ।
ਠੀਕ ਹੈ।
ਮੈਰੀਨੇਟ ਕਰਨ ਤੋਂ ਬਾਅਦ ਫੇਰ ਤੁਹਾਨੂੰ ਪਿਆਜ ਹੁੰਦੇ ਨੇ ਨਾ
ਹਾਂਜੀ ਅੱਛਾ ਮਤਲਬ ਪਿਆਜ਼ ਬਰੀਕ ਬਰੀਕ ਕੱਟਣੇ ਨੇ ਜਾਂ ਚੌਪ ਪਿੱਕ ਕਰਨੇ ਨੇ, ਕਿਵੇਂ ਕਰਨੇ ਨੇ?
ਨਾ ਲੰਬੇ ਲੰਬੇ ਪਿਆਜ ਕੱਟਣੇ ਨੇ ਤੇ ਉਹਨਾਂ ਨੂੰ ਫਰਾਈ ਨਹੀਂ ਕਰਦੇ ਜਿਵੇਂ ਆਪਾਂ ਬਰਾਊਨ ਡਾਰਕ ਬਰਾਊਨ ਜੇ। ਉਵੇਂ ਕਰਕੇ ਪੰਜ ਛੇ ਪਿਆਜ ਲੈ ਕੇ ਸਾਈਡ ਤੇ ਰੱਖ ਲੈ।
ਠੀਕ ਏ।
ਫੇਰ ਉਸ ਤੋਂ ਬਾਅਦ ਚੌਲ ਭਿਗੋਏ ਹੋਣ, ਜਿਵੇਂ ਇੱਕ ਕਟੋਰੀ ਚੌਲ ਭਿਗੋ ਤੇ ਦੋ ਕਟੋਰੀ ਪਾਣੀ ਚ।
ਹੂ, ਹੂ।
ਉਹ ਭਿਗੋ ਕੇ ਰੱਖਦੇ ਫੇਰ ਉਹ ਥੋੜੇ ਜਿਹੇ ਜਿਵੇਂ ਉਹਨਾਂ ਨੂੰ ਸਟੀਮ ਕਰ ਲਿਆ।
ਚਾਵਲਾਂ ਨੂੰ।
ਹਾਂ। ਥੋੜ੍ਹਾ ਜਿਹਾ ਕੱਚੇ ਕੱਚੇ ਰੱਖਣੇ ਨੇ ਜ਼ਿਆਦਾ ਨੀ ਪਕਾਣੇ। ਸਟੀਮ ਕਰ ਲਿਆ। ਤੇ ਉਹਨਾਂ ਨੂੰ ਸਟੀਮ ਕਰਕੇ ਸਾਈਡ ਤੇ ਰੱਖ ਲਿਆ। ਫੇਰ ਉਸ ਤੋਂ ਬਾਅਦ ਤੁਸੀਂ ਕਿਦੇ ਚ ਬਣਾਉਂਦੇ ਹੋ ਹਾਂਡੀ ਚ ਪਤੀਲੇ ਚ।
ਹਾਂਜੀ ਪਤੀਲੇ ਚ
ਅੱਛਾ ਪਤੀਲੇ ਚ ਬਣਾਂਦੇ ਓ। ਤੇ ਪਤੀਲੇ ਨੂੰ, ਪਤੀਲੇ ਨੂੰ ਰੱਖਿਆ।
ਹਾਂ
ਤੇਲ ਪਾਇਆ ਤੇਲ, ਉਸ ਬਾਅਦ ਸਾਰੇ ਸੁੱਕੇ ਮਸਾਲੇ। ਹਾਂ ਜਿਵੇਂ ਦਾਲਚੀਨੀ ਹੋ ਗਈ ਤੇਜ ਪੱਤਾ ਹੋ ਗਿਆ ਜੀਰਾ ਇਹ ਸਭ ਚੀਜ਼ਾਂ ਪਾ ਤੀਆਂ ਫੇਰ, ਉਹਦੇ ਚ ਸਬਜ਼ੀਆਂ ਪਾਤੀਆਂ। ਜਿਹੜੀਆਂ ਤੁਸੀਂ ਮੈਰੀਨੇਟ ਕੀਤੀਆਂ ਸੀ।
ਠੀਕ ਏ।
ਠੀਕ ਹੈ ਉਹਦੀ ਇੱਕ ਲੇਅਰ ਬਣਾਈ ਅੱਛੀ।
ਠੀਕ ਏ।
ਫੇਰ ਉਸ ਤੋਂ ਬਾਅਦ ਚਾਵਲ ਦੀ ਇੱਕ ਲੇਅਰ ਬਣਾਈ। ਲੇਅਰ ਬਣਾ ਕੇ ਚਾਵਲਾਂ ਦੀ ਉਹਦੇ ਉਪ ਪਰ ਪਿਆਜ ਪਿਆਜ ਲਗਾ ਤੇ ਉਹ ਜਿਹੜੇ ਪਤਲੇ ਹਾਂ
ਅੱਛਾ ਅੱਛਾ, ਠੀਕ ਏ ਠੀਕ ਏ।
ਫੇਰ ਉਸ ਤੋਂ ਬਾਅਦ ਉਹਦੀ ਸਬਜ਼ੀ ਦੇ ਕੋਰ ਲੇ ਅਰ ਲਗਾਤੀ ਉੱਪਰ ਫੇਰ ਥੋੜੇ ਜਿਹੇ ਪਿਆਜ ਪਾਤੇ ਉੱਪਰ।
ਠੀਕ ਏ ਠੀਕ ਏ, ਮਤਲਬ ਲੇਅਰਿੰਗ ਕਰੀ ਜਾਣੀ ਏ ਤਿੰਨ ਚਾਰ ਵਾਰੀ।
ਹਾਂ ਫੇਰ ਚਾਵਲ ਪਾ ਤੇ ਉੱਪਰ ਤੇ ਇੰਜ ਕਰਕੇ ਲੇਅਰ ਬਣ ਜੇ। ਹਲਕਾ ਜਿ ਕਟੋਰੀ ਕੇਸਰ ਘੋਲ ਕੇ ਪਾਣੀ ਚ ਤੇ ਹਾਂ ਉਹ ਪਾ ਤ ਤੇ ਉਹਦੇ ਨਾਲ ਕੀ ਕਲਰ ਆ ਜਾਂਦਾ ਬੜਾ ਵਧੀਆ ਫੇਰ ਆਪਾਂ ਢੱਕਣ ਲਗਾ ਕੇ
ਕਈ ਦੇ ਵਿੱਚ ਕਲਰ ਪਾਂਦੇ ਨੇ।
ਕਲਰ ਮੈਂ ਨਹੀਂ ਪਾਂਦੀ, ਮੈਂ ਕੇਸਰ ਦਾ ਹੀ ਬਣਾਂਦੀ ਆ। ਜਿੰਨਾ ਨੈਚੁਰਲ ਹੋਏ ਓਨਾ ਅੱਛਾ ਐ। ਫੇਰ, ਉਹਦੇ ਨਾਲ ਕੀ ਫੇ ਤੁਸੀਂ ਇਹਨੂੰ ਢੱਕਣ ਲਗਾਓ ਔਰ ਢੱਕਣ ਨੂੰ ਚਾਰ
ਹਾਂਜੀ।
ਸਾਰੀ
ਉਹ ਕਰਨ ਤੋਂ ਬਾਅਦ, ਹਾਂ। ਫੇਰ ਇਹਨੂੰ ਸਿਮ ਤੇ ਰੱਖ ਦੋ, ਬਿਲਕੁਲ ਸਿਮ ਤੇ ਰੱਖਣਾ ਗੈਸ। ਹਾਂ, ਇਹਨੂੰ ਰੱਖ ਦੋ, ਔਰ ਇਹਨੂੰ
ਸਿਮ ਤੇ
ਹਾਂ- ਹਾਂ। ਹਾਂ ਫ ਇਹਨੂੰ ਇਸ ਕਰਕੇ ਦਮ ਬਿਰਿਆਨੀ ਬੋਲਦੇ ਨੇ, ਦਮ ਲੈਣ ਤੱਕ ਇਹਨੂੰ ਜਿੰਨੀ ਦੇਰ ਤੱਕ ਇਹ ਬਣਦੀ ਨੀ, ਇਹਨੂੰ ਢੱਕ ਕੇ ਰੱਖ ਲੋ।
ਓਕੇ, ਕੋਈ ਨੀ ਮੈਂ ਵੇਖਾਂਗੀ ਟਰਾਈ ਕਰਕੇ। ਅਸੀਂ ਬਣਾਦੇ ਹਾਂ ਪਲਾਓ। ਅਸੀਂ ਬਣਾਦੇ ਹਾਂ ਜ਼ਿਆਦਾਤਰ ਪੁਲਾਓ ਬਣਾਉਦੇ ਹਾਂ।
ਪੁਲਾਓ ਤਾਂ ਦੇਖੋ ਈਜ਼ੀ ਆ, ਉਹ ਤਾਂ ਕੋਈ ਨੀ ਤੜਕਾ ਮਾਰ ਕੇ ਤੁਹਾਨੂੰ ਚੋਲ ਪਾਣੇ ਨੇ, ਉੱਪਰ ਟਢੱਕ ਦੇ ਨੇ।
ਹਾਂ ਯ ਅਸੀਂ ਉਹ ਵੀ ਉਵੇਂ ਬਨਾਉਦੇ ਹਾਂ ਉਬਾਲ ਕੇ ਵੱਖਰੇ, ਤੇ ਸਬਜ਼ੀਆਂ ਨੂੰ ਫਰਾਈ ਕਰ ਲੈਂਦੇ ਹਾਂ। ਫੇਰ ਉਹਦੇ ਉੱਪਰ ਉਬਲੇ ਹੋਏ ਚਾਵਲ ਵਿੱਚ ਮਿਕਸ ਕਰਕੇ, ਫੇਰ ਬਣਾਣੇ ਆ।
ਹੂ, ਉਹੀ ਤਾਂ ਮੈਂ ਤੁਹਾਨੂੰ ਕਿਹਾ ਐ ਵਾਲੀ ਬਰਿਆਨੀ ਬਣਾਉਣੀ ਤਾ ਬੜੀ ਈਜ਼ੀ ਏ। ਚਿਕਨ ਵਾਲੀ ਬਰਿਆਨੀ ਬਣਾਣੀ ਥੋੜਾ, ਉਹਨੂੰ ਟਾਈਮ ਲੱਗਦਾ।
ਅੱਛਾ।
ਹਾਂ ਉਹਨੂੰ ਲੱਗਦਾ ਟਾਈਮ, ਇਹ ਤੇ ਪੁਲਾਵ ਵਾਂਗੂ ਬਣ ਜਾਂਦੇ ਹੈ। ਔਰ ਇੰਨਾ ਕੋਈ ਫਰਕ ਨੀ ਲੱਗਦਾ, ਬਿਰਿਆਨੀ ਹੋਰ ਪੁਲਾਓ ਵਿੱਚ।
ਹਾਂ।
ਸੇਮ ਜਿਹਾ ਹੀ, ਲੱਗਦਾ ਆ ਹੂੰ।
ਹਾਂ, ਸਹੀ ਕਹਿ ਰਹੇ ਹੋ। ਬਾਜ਼ਾਰੋਂ ਤੇ ਬਹੁਤ ਮਿਲਦੀਆਂ ਨੇ, ਬਰਿਆਨੀਆਂ ਇੱਥੇ।
ਹਾਂ, ਇਹ ਜਿਹੜੇ ਮ ਤੁਹਾਨੂੰ ਦੱਸਿਆ, ਹੈਦਰਾਬਾਦ ਦੀ ਬਿਰਯਾਨੀ ਹੈ।
ਅੱਛਾ।
ਮੇਰੀ ਨਨਾਨ ਰਹਿੰਦੀ ਸੀ ਉੱਥੇ। ਤੇ ਉਹ ਲਿਆਂਦੇ ਸੀ ਨਾ ਉੱਥੋਂ ਤੇ, ਤਾਂ ਮੈਂ
ਅੱਛਾ। ਨਹੀਂ ਅੱਛਾ, ਕੋਈ ਨੀ ਬਣਾ ਕੇ ਦੇਖਾਂਗੇ ਇੱਕ ਦਿਨ। ਅਸੀਂ ਤੇ ਖਾ ਲੈਂਦੇ ਹਾਂ, ਬੱਚੇ ਨਹੀਂ ਖਾਂਦੇ ਬਸ ਇਹ ਚੀਜ਼ਾਂ।
ਅੱਛਾ।
ਹਾਂਜੀ?
ਤੁਸੀਂ ਕਿਵੇਂ ਮਨਾਉਂਦੇ ਹੋ? ਮੈਂ ਕਿਹਾ।
ਅਸੀਂ ਜ਼ਿਆਦਾਤਰ ਬੱਚੇ ਤੇ ਖਾਂਦੇ ਨੀ, ਅਸੀਂ ਜਿਵੇਂ ਬਣਾਈ ਬਰਿਆਨੀ ਤੇ ਕਦੀ ਬਣਾਈ ਨੀ। ਜਿਵੇਂ ਸਬਜ਼ੀਆਂ ਲਈਆਂ ਕੱਟ ਕੇ, ਉਹਨੂੰ ਫਰਾਈ ਕਰ ਲਿਆ।
ਹੂੰ- ਹੂੰ।
ਚਾਵਲ ਨੂੰ ਅਲੱਗ ਤੋਂ ਉਬਾਲ ਕੇ, ਪਿਚ ਕੱਢ ਕੇ ਬਣਾਉਂਦੇ ਨਾ।
ਹਾਂ- ਹਾਂ।
ਤੇ ਉਹਨੂੰ ਬੋਇਲ ਕਰਕੇ ਚਾਵਲਾਂ ਨੂੰ, ਉਹਦੇ ਵਿੱਚ ਫੇਰ ਦੁਬਾਰਾ ਮਿਕਸ ਕਰਕੇ ਦਮ ਮਤਲੱਬ, ਉੱਪਰੋ ਢੱਕ ਕੇ ਥੋੜੀ ਦੇਰ ਵਾਸਤੇ ਕਿ, ਉਹਦੇ ਚ ਹੀ ਬਣ ਜਾਣ।
ਅੱਛਾ।
ਹੂੰ, ਜਾਂ ਕਦੀ ਕਦਾਰ ਜ਼ਲਦੀ ਰੱਖ ਕੰਮ ਹੁੰਦਾ ਹੈ ਐਵੀ ਆਲੂ, ਪਿਆਜ ਕੱਟ ਕੇ ਤੜਕਾ ਲਗਾਇਆ ਵੀ ਉੱਚੇ ਹੀ ਚੌਲ ਪਾ ਕੇ ਦੋ ਸੀਟੀਆਂ ਮਰਾ ਦੋ।
ਚ ਹੋ ਗ ਨਾ, ਹਾਂ ਉਹ ਤੇ ਨਮਕੀਨ। ਹਾਂ। ਬਰਿਆਨੀ ਨੂੰ ਟਾਈਮ ਲੱਗਦਾ ਦੇਖੋ, ਦੋ ਘੰਟੇ ਡੈਡੀਕੇਟਡਲੀ ਲੱਗ ਜਾਂਦੇ ਨੇ।
ਹਾਂਜੀ,
ਬਰਿਆਨੀ ਨੂੰ ਟਾਈਮ ਲੱਗਦਾ।
ਬਰਿਆਨੀ ਦੇ ਫਿਰ ਨਾਮ ਵੀ ਐਵੀਂ ਰੱਖਿਆ, ਤਾ ਉਹਨਾਂ ਨੇ ਅਲੱਗ।
ਹਾਂ, ਬਰਿਆਨੀ ਨੂੰ ਲੱਗਦਾ ਟਾਈਮ। ਬਣਾਣ ਵਿੱਚ, ਬਾਕੀ ਚੀਜ਼ਾਂ ਤੇ ਹੋ ਜਾਂਦੀਆਂ। ਹੂੰ-ਹੂੰ-ਹੂੰ-ਹੂੰ
ਹੋਰ, ਪਾਪਾ ਮੰਮੀ ਬਣਾਦੇ ਰਹਿੰਦੇ ਨੇ ਸਭ ਕੁਛ, ਮੰਮੀ ਕਦੀ ਬਾ ਜਿਵੇਂ ਬਾਹਰੋਂ ਘੱਟ ਮੰਗਾਈ ਦਾ, ਘਰ ਹੀ ਬਣਾਈ ਦਾ, ਫਾਸਟ ਫੂਡ ਵੀ ਮੰਮੀ ਬਣਾਂਦੇ ਰਹਿੰਦੇ ਨੇ, ਰੋਲ ਵਗੈਰਾ ਵੀ ਘਰ ਬਣਾ ਲੈਂਨੇ ਆ।
ਹੂੰ।
ਰੋਲ ਵਗੈਰਾ ਹੋ ਗਏ, ਚਾਂਪ ਰੋਲ, ਕਾਠੀ ਰੋਲ
ਅੱਛਾ।
ਹੂੰ, ਡੋਸਾ ਹੋ ਗਿਆ, ਪਾਓ ਭਾਜੀ। ਬਰਗਰ, ਚੌਮਿਨ ਸਭ ਕੁਛ ਘਰ ਬਣਾਣੇ ਆਂ।
ਵਧੀਆ ਏ ਫਿਰ, ਤੇ ਤੁਹਾਡੇ ਐਕਟਿਵ ਨੇ ਸਾਰੇ ਘਰ।
ਮੰਮੀ ਬਣਾਂਦੇ ਨੇ, ਮਦਰ ਇਨ ਲੋਅ।
ਅੱਛਾ-ਅੱਛਾ।
ਹਾਂ, ਉਹਨਾਂ ਨੂੰ ਸ਼ੌਕ ਐ ਕੁਕਿੰਗ ਦਾ।
ਨਈ ਅੱਛਾ ਐ, ਜਿਹਨੂੰ ਕੁਕਿੰਗ ਦਾ ਸ਼ੌਕ ਹੋਵੇ ਨਾ ਬੜਾ ਮਜ਼ਾ ਆਂਦਾ, ਘਰ ਵਿੱਚ ਬੰਦਾ ਐਵੇਂ ਦਾ ਹੋਣਾ ਚਾਹੀਦਾ।
ਹਾਂ-ਹਾਂ, ਨਈ ਇਹ ਤੇ ਹੈ, ਮੰਮੀ ਅੱਜ ਕਹਿ ਰਹੇ ਸੀ ਚੱਲ ਭਠੂਰੇ ਛੋਲੇ ਬਣਾਣੇ ਆਂ, ਪਰ ਤਬੀਅਤ ਉਹਨਾਂ ਦੀ ਠੀਕ ਨੀ ਸੀ ਉਹਨਾਂ ਨੇ ਨਾ ਦੰਦ ਕਢਵਾਏ ਨੇ ਪੀਣ ਸੀ, ਤੇ ਉਹਦੇ ਚ ਵੈਸੇ ਫਿਰ ਇੰਜੈਕਸ਼ਨ ਵਗੈਰਾ ਲੱਗਦੇ ਨੇ। ਤੇ ਮੈਂ ਕਿਹਾ ਮੰਮੀ ਤੁਸੀਂ ਰਹਿਣ ਦੋ, ਮੈਂ ਚਾਵਲ ਬਣਾ ਲੈਂਨੀ ਆਂ, ਤੇ ਨਾਲ ਛੋਲੇ ਚਾਵਲ ਬਣਾਏ ਫਿਰ ਅੱਜ। ਹੂੰ, ਕਾਫੀ ਆਈਟਮਾਂ ਤੇ ਵੈਜ ਵਾਲੇ ਦੇ ਬੰਦੇ ਸੋਚਦੇ ਰਹਿੰਦੇ ਨੇ ਕੀ ਖਾਈਏ-ਕੀ ਖਾਈਏ, ਨੋਨ ਵੈਜ ਵਾਸਤੇ ਵਧੀਆ, ਨੋਨ ਵੈਜ ਤਿਆਰ ਐ ਨਾ ਅੱਗੇ।
ਹਾਂ, ਨੋਨ ਵੈਜ ਵਾਸਤੇ ਕੋਈ ਪ੍ਰੋਬਲਮ ਨੀ ਹੁੰਦੀ।
ਹਾਂ ਵੈਜ ਵਾਲਿਆਂ ਤੇ ਸੋਚਾਂ ਚ ਪੈ ਜਾਂਦੇ ਆ, ਕੀ ਮੰਗਾਈਏ?
ਹੂੰ। ਮੇਰੇ ਵੀ ਜਦੋ ਵਿਆਹ ਹੋਇਆ ਤੇ ਮੇਰੇ ਹਸਬੈਂਡ ਨੇ ਪੁੱਛਿਆ ਨੋਨ ਵੈਜ ਖਾਂਦੇ ਹੋ ਤੁਸੀ, ਮੈਂ ਕਿਹਾ ਨਹੀਂ ਮੈਂ ਤੇ ਨੀ ਖਾਂਦੀ। ਕਹਿੰਦੇ ਹੁਣ ਦੋ ਸਬਜ਼ੀਆਂ ਮੰਗਵਾਣੀਆਂ ਪੈਣਗੀਆਂ ਬਾਹਰ ਜਾ ਕੇ। ਕਹਿੰਦੇ ਗ੍ਰੇਵੀ-ਗ੍ਰੇਵੀ ਨਾ ਖਾ ਲੈਨੇ ਓ, ਮੈਂ ਕਿਹਾ ਨਈ ਮੈਂ ਪਿਓਰ ਵੈਜੀ ਟੇਰੀਅਨ ਆਂ, ਮੈਂ ਨੋਨ ਵੈਜ ਬਿਲਕੁਲ ਨੀ ਖਾਂਦੀ, ਗ੍ਰੇਵੀ-ਗ੍ਰੇਵੀ ਨਾਲ ਖਾਲੀ ਤੂੰ ਉੱਪਰੋਂ-ਉੱਪਰੋਂ ਕੱਢ ਕੇ, ਮੈਂ ਕਿਹਾ ਐਵੇ ਥੋੜ੍ਹਾ ਨਾ ਹੁੰਦਾ।
ਮੈਂ ਵੀ ਪਹਿਲੇ ਗ੍ਰੇਵੀ ਗਰੇ ਗਰੇਵੀ ਖਾਂਦੀ ਸੀ ਵਿਆਹ ਤੋਂ।
ਅੱਛਾ।
ਤੇ ਇਹ ਤੇ ਬਿਲਕੁਲ ਈ ਨੀ ਖਾਂਦੇ, ਇਧਰ ਨਾ ਮੰਮੀ ਨਾ ਡੈਡੀ।
ਅੱਛਾ-ਅੱਛਾ, ਹਾਂ-ਹਾਂ। ਹਾਂ ਨਹੀਂ ਠੀਕ ਐ ਯਾਰ, ਨੋਨ ਵੈਜ ਵੀ ਕਿਆ ਹੀ ਪਿਆ ਨੋਨ ਵੈਜ ਵਿਚ ਵੀ। ਮੈਨੂੰ ਤੇ ਕੁਝ ਨੀ ਸਮਝ ਆਂਦੀ ਪਈ, ਵੀ ਕਿਉਂ ਖਾਂਦੇ ਨੇ ਲੋਕੀ।
ਕਿਸੀ ਨੂੰ ਮਾਰ ਕੇ ਖਾਣਾ
ਹਾਂ-ਹਾਂ, ਹੂੰ ਹੁਣ ਮੇਰੇ ਬੱਚੇ ਖਾਂਦੇ ਨੇ ਇੰਜੋਏ ਕਰਦੇ ਨੇ, ਗੁੜੀਆਂ ਇੰਨਾ ਇੰਜੋਏ ਕਰਦੀ ਐ ਨੋਨ ਵੈਜ, ਹੁਣ ਕਿਵੇਂ ਰੋਕਾਂ ਉਹਨੂੰ।
ਸੁੱਤੀ ਨੀ ਇਹ, ਅਗਰ ਬਾਈ ਚਾਂਸ ਹੁਣ ਅਸੀਂ ਕਿਤੇ ਫੰਕਸ਼ਨ ਦੇ ਗਏ ਸੀ। ਅੰਗੇਜਮੈਂਟ ਸੀ ਮੇਰੀ ਪਨੇਵੀ ਦੀ। ਤੇ ਅਸੀਂ ਉੱਧਰ ਗਏ ਬੱਚਿਆਂ ਨਾਲ ਰਲ ਕੇ ਉਹ ਤੇ ਖਾਂਦੇ ਨੇ ਮੇਰੇ ਭਤੀਜੇ ਹੋਰੀ। ਭਤੀਜੀਆਂ ਵੀ, ਉਹਨਾਂ ਨਾਲ ਰਲ ਕੇ ਚਿਕਨ ਚੁੱਕ ਲਿਆ ਕਹਿੰਦੀ ਮੰਮਾ ਕਿਹਾ। ਕਰੋ ਉਹ ਨੇ ਬਤਾਆ ਹੀ ਨਹੀਂ ਹੈ ਚਿਕਨ ਹੈ, ਫਿਰ ਮੈਂਨੇ ਡਸਟਬਿਨ ਮੈਂ ਫੇਕ ਇੱਕ ਚੱਕ ਮਾਰਾ, ਉਸ ਕੋ ਪਰ ਉਹ ਚਿਕਨ ਥ ਮੈਂ ਫਿਰ ਖਾਇਆ ਹੀ ਨਹੀਂ ਹੈ।
ਹਾਂ ਇਹ ਤੇ ਹੈ।
ਖਾਂਦੀ ਐਗ ਖਾ ਲਏਗੀ ਫਿਰ ਵੀ ਪਰ ਚਿਕਨ ਵਗੈਰਾ ਕੁਛ ਨਹੀਂ ਖਾਂਦੀ।
ਨਹੀਂ ਮੇਰੇ ਬੱਚੇ ਤਾਂ ਬੜਾ ਇੰਜੋਏ ਕਰਦੇ ਨੇ, ਦੋਨਾਂ ਨੂੰ ਉਹਨੂੰ ਤੇ ਮ ਮਟਨ ਬਹੁਤ ਪਸੰਦ ਹੈ ਡਾਟਰ ਨੂੰ।
ਚਲੋ, ਕੋਈ ਨੀ ਮੈਂ ਫਿਰ ਬਣਾਵਾਂਗੀ ਕਿਸੇ ਦਿਨ
ਹਾਂ, ਤੁਸੀਂ ਬਰਿਆਨੀ ਬਣਾਉਣਾ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਬਣਾਣਾ ਬਿਰਆਨੀ ਮਜ਼ਾ ਆ ਜਾਏਗਾ ਤੁਹਾਨੂੰ ਅੱਛਾ ਲੱਗੇਗਾ ਤੁਸੀਂ ਫੋਨ ਕਰਕੇ ਬੋਲੋਗੇ ਕਿ ਬੜੀ ਟੇਸਟੀ ਚਲੋ ਮਿਲਣੇ ਹਾਂ ਫੇਰ ਹਨਾ ਬਣਾਣੇ ਹਾਂ ਪ੍ਰੋਗਰਾਮ ਹਾਂਜੀ-ਹਾਂਜੀ ਚ, ਚਲੋ ਜੀ ਬਾਏ-ਬਾਏ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।